ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਦੱਸੋ ਠੀਕ ਔ?
ਹਾਂਜੀ ਠੀਕ ਠਾਕ ਤੁਸੀਂ ਠੀਕ ਔ?
ਵਧੀਆ ਜੀ ਵਧੀਆ, ਤੁਸੀਂ ਦੱਸੋ?
ਠੀਕ ਆ, ਹੁਣੇ ਦਾ ਦਵਾਈ ਲੈ ਕੇ ਆਈ ਸੀ ਅਹ ਪ੍ਰਾਈਵੇਟ ਪ੍ਰਾਈਵੇਟ ਹੋਸਪਿ ਹੋਸਪਿਟਲ ਵਿੱਚ ਦਵਾਈ ਲੈ ਕੇ ਆਈ ਸੀ, ਤੁਸੀਂ ਕਿੱਥੋਂ ਲੈ ਕੇ ਆਂਦੇ?
ਅਸੀਂ ਅਸੀ ਆਪਣੇ ਫੈਮਲੀ ਡਾਕਟਰ ਤੋਂ
ਅੱਛਾ ਪ੍ਰਾਈਵੇਟ ਈ।
ਹਾਂਜੀ-ਹਾਂਜੀ ਪ੍ਰਾਈਵੇਟ
ਹਾਂਜੀ, ਹੋਰ ਅ ਪ੍ਰਾਈਵੇਟ ਵਧੀਆ ਹੁੰਦੀ ਆ ਨਾ।
ਸਰਕਾਰੀ ਵੀ ਵਧੀਆ ਹੁੰਦੀ ਆ ਤੇ ਪ੍ਰਾਈਵੇਟ ਵੀ ਵਧੀਆ ਹੁੰਦੀ।
ਪਰ ਸਰਕਾਰੀ ਸਰਕਾਰੀ ਵਿੱਚ ਕੇਸ ਜੇ ਬਹੁਤ ਮੇਨੇ ਪਿੱਛੇ ਜੇ ਸੁਣਿਆ ਸੀ ਬਹੁਤ ਖ਼ਰਾਬ ਹੋਏ।
ਨਹੀਂ ਸਾਡੇ ਇੱਥੇ ਤਾਂ ਨੀ ਗਏ ਏਦਾਂ ਸਾਡੇ ਇੱਥੇ ਤਾਂ ਜੇ ਸਾਨੂੰ ਪ੍ਰਾਈਵੇਟ ਦਾ ਫ਼ਰਕ ਨੀ ਪਿਆ ਸੀ ਸਰਕਾਰੀ ਚ ਜਿੱਥੇ ਉੱਥੇ ਇੰਨੇ ਮਹਿੰਗੇ ਦਵਾਈ ਹੁੰਦੀ ਐ ਇੱਥੇ ਦਸ ਰੁਪਈਏ ਪੰਜ ਰੁਪਈਏ ਦੀ ਦਵਾਈ ਕੰਮ ਆ ਜਾਂਦੀ ਏ।
ਉਹ ਅਸੀਂ ਨਾ ਬਹੁਤ ਹੋ ਰੀ ਐ ਨਾ। ਅਹ ਦਸ ਰੁਪਏ ਦੀ ਕਿ ਵੀਹ ਰੁਪਏ ਦੀ ਪਰਚੀ ਕ ਕੱਟ ਕੇ ਲੈਨ ਤੇ ਖੜੇ ਹੁੰਦੇ, ਜਦ ਲੈਣ ਤੇ ਨੰਬਰ ਆ ਜਾਂਦਾ ਡਾਕਟਰ ਹੀ ਭੱਜ ਜਾਂਦਾ।
ਸਰਕਾਰੀ
ਡਾਕਟਰ ਈ ਨੀ ਹੁੰਦਾ ਅੰਦਰ ਸਰਕਾਰੀ ਵਿਚ ਹਾਂ ਉਹ ਸਰਕਾਰੀ ਵਾਲੇ ਡਾਕਟਰ ਪਤਾ ਕੀ ਕਰਦੇ ਆਪਦੇ ਅ ਪ੍ਰਾਈਵੇਟ ਕਲੀਨਿਕ ਖੁੱਲ੍ਹੇ ਹੁੰਦੇ ਖੋਲ ਕੇ ਬੈਠੇ ਹੁੰਦੇ।
ਹੂੰ ਹੂੰ ਹੂੰ ਸਹੀ ਹੈ।
ਨੀ ਦਿੰਦੇ ਉੱਥੇ ਪਰ ਸਰਕਾਰੀ ਵਿੱਚ ਆਉਂਦੇ ਹੀ ਨੀ।
ਹਾਂ ਇਹ ਤਾਂ ਹੈ ਸਹੀ ਹੈ। ਦੇਖੋ ਇਹ ਡਾਕਟਰ ਤਾਂ ਚਲੋ ਰੱਬ ਦਾ ਰੂਪ ਹੁੰਦਾ ਵਾ ਇੱਕ ਉੱਥੇ ਨੰਬਰ ਲਾਈਨ ਲੱਗੀ ਹੁੰਦੀ ਆ ਤਾਂ ਬੰਦਾ ਥਕ ਜਾਂਦਾ ਖੜਾ ਖੜਾ ਹਨਾ।
ਹੁਣ ਜੇ ਪ੍ਰਾਈਵੇਟ ਜਦ ਮਰਜੀ ਜਾਓ ਚਾਹੇ ਐਮਰਜੈਂਸੀ ਦੀ ਭਰ ਤੁਸੀਂ ਕੱਢ ਲੋ ਐਮਰਜੈਂਸੀ ਵਿੱਚ ਅ ਮਿੰਟੋ, ਮਿੰਟ ਬੰਦੇ ਨੂੰ ਸਾਂਭ ਲੈਂਦੇ।
ਹਾਂ ਇਹ ਤਾਂ ਹੈ ਸਹੀ ਗੱਲ ਆ। ਫਿਰ ਪ੍ਰਾਈਵੇਟ ਸਰਕਾਰੀ ਚ ਏਦਾਂ ਗਰਦੀ ਬਹੁਤ ਹੁੰਦੀ ਹੈ ਤੇ ਲਾਈਨਾਂ ਤੇ ਖੜੇ ਰਵੋ। ਇਹ ਵੀ ਔਖਾ ਵਾ ਨਾ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਉਹਦਾ ਕੰਮ ਧੰਦਾ ਛੱਡ ਕੇ ਉੱਥੇ ਖੜੇ ਰਹਿਣ ਇੱਥੋਂ ਮਿੰਟਾਂ, ਮਿੰਟ ਦਵਾਈ ਲਵਾਓ।
ਦਵਾਈ ਤਾਂ ਵਧੀਆ ਮਿਲਦੀ ਆ ਦਵਾਈ ਤਾਂ ਬਹੁਤ ਵਧੀਆ ਮਿਲਦੀ ਸਰ ਸਰਕਾਰੀ ਦੀ ਸਰਕਾਰੀ ਦੀ ਏ। ਹਾਂ ਪਰ ਡਾਕਟਰ ਨੀ ਹੋਂਦੇ ਸਾਨੂੰ ਤਾਂ ਜਿੰਨੀ ਵਾਰੀ ਅਸੀਂ ਗਏ ਸਾਨੂੰ ਤਾਂ ਡਾਕਟਰ ਵੀ ਨੀ ਮਿਲੇ।
ਤੁਸੀਂ ਕਹਿ ਰਹੇ ਓ ਵੀ ਨਹੀਂ ਸਰਕਾਰੀ ਚ ਬਹੁਤ ਕੇਸ ਦੇਖੇ ਆ ਮੈਂ ਤੁਹਾਨੂੰ ਕਿਹਾ ਵੀ ਨਹੀਂ ਹੋ ਸਕਦਾ- ਵੈਸੇ ਇਹ ਗੱਲ ਮੈਨੇ ਨਹੀਂ ਸੁਣੀ ਵੀ ਸਰਕਾਰੀ ਚ ਕੇਸ ਹੋਏ ਨੇ ਹਨਾ।
ਸਾਡੇ ਹੋਏ ਨਾ ਤਾਂ ਮੈਂ ਤੁਹਾਨੂੰ ਦੱਸਦੀ ਕਿਉਂਕਿ ਇੱਕ ਨਾ ਇੱਕ ਲੇਡੀਜ਼ ਨੂੰ ਅਹ ਜਵਾਕ ਹੋਣੇ ਵਾਲਾ ਸੀ ਤਾਂ ਉਹ ਲੇਡੀਜ਼ ਨੂੰ ਨਾ ਡਾਕਟਰ ਨੇ ਕੀ ਪਤਾ ਚੀਰ ਪਾਰ ਕਰਤਾ ਸਾਰਾ ਢਿੱਡ ਅਹ ਰਸੋਰੀਆਂ, ਰਸੋਰੀਆਂ ਵੀ ਕੱਟ ਤੇ ਫੇਰ ਬੱਚੇ ਦਾਨੀ ਵੀ ਕੱਢਤੀ ਉਹਦਾ ਢਿੱਡ ਦਾ ਨਾਸ ਮਾਰਤਾ।
ਹਾਏ ਵਾਹਿਗੁਰੂ।
ਇਨਾ ਉਹ ਤਾਂ ਮਰ ਕੇ ਬੱਚੀ ਬਚਾਰੀ ਫੇਰ ਭੱਜ ਗਈ। ਭੱਜਗੀ ਪਤਾ ਹੀ ਨਹੀਂ ਫਿਰ ਉਹ, ਉਹ ਖ਼ਬਰ ਤੋਂ ਬਾਅਦ ਸਾਨੂੰ ਫੇਰ ਤ ਅ ਪਤਾ ਲੱਗਿਆ ਕਿ ਇੱਕ ਹਫ਼ਤੇ ਪਹਿਲੇ ਉਹਨੇ ਉਹੀ ਲ ਡਾਕਟਰਨੀ ਨੇ ਉਹੀ ਡਾਕਟਰਨੀ ਨੇ ਇੱਕ ਕੁੜੀ ਮਾਰ ਦਿੱਤੀ ਸੀ ਡਿਲਵਰੀ ਦੇ ਟਾਈਮ ਤੇ। ਇਹ ਕੁੱਝ ਹੁੰਦਾ ਏ।
ਹਮ ਹੋਰ ਮੌਸਮ ਕਿੱਦਾਂ ਤੁਹਾਡੇ ਇੱਥੇ?
ਮੌਸਮ ਮੀਂਹ ਪੈ ਕੇ ਹਟਿਆ।
ਅੱਛਾ ਜਿਹਦੇ ਨਾਲ ਤਾਂ ਬੰਦੇ ਬੀਮਾਰ ਹੋ ਜਾਂਦੇ। ਪਹਿਲਾਂ ਗਰਮੀਆਂ ਫੇਰ ਅਚਾਨਕ ਮੀਂਹ ਪੈਣ ਲੱਗ ਗਿਆ ਮੀਂਹ ਦੇ ਦਿਨ
ਫੇਰ ਫੇਰ ਸਰਕਾਰੀ ਵਿੱਚ ਨਾ ਜੇ ਨੋਰਮਲ ਹੋਣੇ, ਹੋਣੇ ਵਾਲਾ ਹੁੰਦਾ ਜਵਾਕ ਉਹਨਾਂ ਨੂੰ ਧੱਕੇ ਨਾਲ ਹੀ ਕਹਿੰਦੇ ਆ ਓਪਰੇਸ਼ਨ ਹੁਨੇ ਕਰ ਲਓ ਓਪਰੇਸ਼ਨ ਹੋਣੇ ਵਾਲਾ।
ਹਮ
ਇਹਨਾਂ ਫੇਰ ਫੇਰ ਉਪਰੋਂ ਟੀਮ ਆਈ ਵੀ ਸੀ। ਉਪਰੋ ਟੀਮ ਆ ਕੇ ਇਹ ਕਹਿੰਦੇ ਸੀ, ਡਾਕਟਰ ਨੂੰ ਪੁੱਛਿਆ ਸੀ, ਕਹਿੰਦੇ ਤੁਸੀਂ ਹਰੇਕ ਨੂੰ ਉਪਓਰੇਸ਼ਨ ਕਿਉਂਕਿ ਕਹਿੰਦੇ ਆ, ਓਪਰੇਸ਼ਨ ਵਿੱਚ ਕਿਉਂਕਿ ਉਹ ਦੋ ਪੈਸੇ ਬਣਦੇ ਆ
ਹਮ ਮੈਂ ਤਾਂ ਨ ਤ
ਜੇ ਜੇ ਸਰਕਾਰਾਂ ਵਿੱਚ ਵੀ ਜਾਈਏ। ਸੋਲਾਂ, ਸਤਾਰਾਂ, ਹਜ਼ਾਰ ਓਪਰੇਸ਼ਨ ਨੂੰ ਲੱਗਦਾ ਹੀ ਲੱਗਦਾ।
ਹਮ ਮੈਂ ਤੁਹਾਨੂੰ ਕਹਿ ਰਹੀ ਹਾਂ, ਵੀ ਕਲਾਈਮੇਟ ਹੁਣ ਮੀਂਹ ਤਾਂ ਪੈ ਰਿਹਾ, ਉਹਦੇ ਨਾਲ ਬੰਦੇ ਵੀ ਬਿਮਾਰ ਹੋ ਜਾਂਦੇ ਨੇ
ਹਾਂਜੀ ਬਹੁਤ ਹੁੰਦਾ, ਲੋਕਾਂ ਨੂੰ ਬੁਖਾਰ ਕੀ, ਜੁਕਾਮ ਕੀ ਮੀਂ ਕਰਕੇ
ਖਾਲੀ
ਹਾਂ, ਰਾਜਮਾਂ -ਚਾਵਲ ਬਣਾਏ ਸੀ ਅੱਜ
ਵਧੀਆ ਵਧੀਆ ਹੋਰ ਸਬਜ਼ੀ ਰੋਟੀ ਕੁਛ ਨਾਲ
ਨਹੀਂ ਫੇਰ, ਅਹ ਅੰਡੇ ਦੀ ਭੁਰਜੀ ਪਈ ਸੀ।
ਖਾ ਲੈਂਦੇ ਓ, ਤੁਸੀਂ ਨੋਨ ਵੈਜ ਵੀ
ਹਾਂ
ਅੱਛਾ
ਤੁਸੀਂ ਅੰਬਰ ਛੱਕਿਆ ਹੋਇਆ ਨਾ
ਹਮ, ਸਾਨੂੰ ਨੀ ਅਸੀਂ ਨਹੀਂ ਛੱਕਿਆ, ਫੇਰ ਵੀ ਸਾਡੇ ਨਹੀਂ ਅਲਾਓ ਸਾਡੇ ਆਪਣੇ ਗੁਰੂਆਂ ਦੀ ਫੋਟੋ ਆ, ਬਾਬਾ ਜੀ ਦੀ ਫੋਟੋ ਹੀ ਨਾ, ਨਹੀ ਨਹੀ
ਮੁੰਡੇ ਵੀ ਨੀ
ਨਾ ਬਾਬਾ ਜੀ, ਫੋਟੋਆਂ ਲੱਗੀਆਂ ਨੇ ਬਈ ਬਾਬਾ ਬਜੀ ਨੇ ਹਾਜ਼ਰ ਨਾਜ਼ਰ ਇਹਨਾਂ ਦੇ ਸਾਹਮਣੇ ਥੋੜ੍ਹੀਸੀ, ਹੈਗਾ ਨਾ ਆਪਣੇ ਵੈਜ ਹੈ ਨਾ ਖਾਣ ਨੂੰ, ਇੰਨੀਆਂ ਚੀਜ਼ਾਂ ਨੇ, ਢਿੱਡ ਭਰਨਾ ਜ਼ਰੂਰੀ ਥੋੜੀ ਨਾ, ਨੋਨ ਵੈਜ ਨਾਲ ਹੀ ਢਿੱਡ ਭਰਦਾ
ਉਹ ਵੀ ਗੱਲ ਸਹੀ ਹੈ
ਹੈਂ ਨਾਲੇ ਨੋਨ ਵੈਜ ਤਾਂ, ਖਾਣਾ ਵੀ ਨਹੀ ਚਾਹੀਦਾ। ਕਿਸੇ ਨੂੰ ਕੀ ਆ ਕਿਸੇ ਦਾ ਕੀ ਆ ਜਾਨਵਰਾਂ ਦਾ, ਹਾਂ ਸ ਸਹੀ ਇੱਕ ਨੀ ਆਪ ਹੁਣ ਮਾਸ ਨੂੰ ਮਾਸ ਖਾਈ ਜਾਂਦਾ ਕਿੰਨਾ ਗਲਤ ਆ
ਨਾ ਕਹਿੰਦੇ, ਅੰਡਰ ਨੋਨ ਉਹ ਮਾਸਾਹਾਰੀ ਕੀਤਾ।
ਕੀਨੇ ਕਹੀ
ਅੰਡਾ ਮਤਲਬ ਅੰਡਾਦਾਰ ਕਹਿੰਦੇ ਆ, ਬੋਲਦੇ ਆ, ਅੰਡੇ ਦਾ ਕੁਛ ਨੀ ਹੁੰਦਾ।
ਸਾਲਿਆ ਕਿੱਥੋਂ ਆਵਾ ਹਮ
ਹਮ
ਆਉਂਦਾ ਤਾਂ, ਨੋਨ ਵੈਜ ਹੀ ਆ, ਅੰਦਰੋਂ ਢਿੱਡ 'ਚ ਵੀ ਨਿਕਲਦਾ ਵਾ ਹਮ
ਹੋਰ ਦੱਸੋ
ਵਧੀਆ ਭੈਣ ਜੀ। ਹੋਰ ਦੱਸੋ ਤੁਸੀਂ ਸੁਣਾਓ, ਨਮੀ ਤਾਜ਼ੀ ਗਏ ਹੋ ਕਿਧਰੇ ਹੈਂ। ਬਹੁਤ ਵਧੀਆ, ਸਾਡਾ ਤਾਂ ਮਹਾਰਾਸ਼ਟਰ ਵਧੀਆ ਸਾਡੇ ਤੇ ਜਿਆਦਾ ਗਰਮੀ ਨਹੀਂ ਹੁੰਦੀ ਗੀ, ਇਸ ਟਾਈਮ ਪਹੀਆ ਵੈਸੇ ਇੱਥੇ ਕਦੀ ਗਰਮੀ ਨਹੀਂ ਆ, ਪੰਜਾਬ ਤੁਹਾਡੇ ਇੱਥੇ ਦੀ, ਜਿਵੇਂ ਪੰਜਾਬ 'ਚ ਗਰਮੀ ਹੁੰਦੀ ਏ।
ਹਾਂ ਥੋੜੇ ਗਲੀ ਮਹੱਲੇ ਦੇ। ਕਿਵੇਂ ਹਾਲ ਚਾਲ ਆਲਾ
ਕਿਵੇਂ ਕਹਿੰਨੇ ਹੋ
ਗਲੀ ਦਾ ਕੀ ਹਾਲ ਤੁਹਾਡਾ
ਸਾਡੀ ਗਲੀ ਵੀ ਵਧੀਆ, ਸਾਡੀ ਗਲੀ ਚ
ਹੂ ਹੁਣ ਤਾਂ, ਕਾਫ਼ੀ ਲੋਕ ਆ ਗਏ ਨਾ ਇੱਥੇ
ਹੈਂ,
ਕਾਫ਼ੀ ਰ ਲੋਕ, ਆ ਗਏ ਨਾ ਨਵੇਂ- ਨਵੇਂ
ਨਾ ਹੁਣ ਇੱਥੋਂ ਛੱਡ ਕੇ, ਨਵੇਂ- ਨਵੇਂ ਘਰ ਪਾਉਂਦੇ ਨੇ ਲੋਕੀ, ਹੈ ਉਹ ਘਰ ਅ ਤਦ ਇੱਥੇ ਵੀ ਆ ਅਹ, ਦੂਜੀ ਜਗ੍ਹਾ ਵੀ ਬਣਾਏ ਹੋਏ ਨੇ,
ਤੁਹਾਡਾ ਆਪਦਾ, ਲੈ ਲਿਆ ਤੁਸੀਂ?
ਨਹੀ ਸਾਡੇ ਸਾਰਿਆਂ ਦਾ, ਆਪਦਾ ਗਲੀ ਚ
ਤੂੰ ਤੁਸੀਂ ਵੀ ਲੈ ਲਿਆ, ਮਜੇ ਤਾਂ
ਹਾਂ, ਆਪਾਂ ਕੌਣ ਆ ਬਾਬਾ ਜੀ ਨੇ, ਮੇਹਰ ਕੀਤੀ ਆ ਜੀ।
ਹੂ ਫਲੈ-ਫਲੈਟ ਫਲੈਟ ਹੀ ਲੈ ਲੈਂਦੇ, ਬਾਹਰ ਕਿਤੇ ਗੁਰੂ ਨਾਨਕ ਉੱਥੇ ਮ ਉੱਥੇ
ਨਹੀ -ਨਹੀਂ ਅਸੀਂ ਇਹ ਗੁਰਦੁਆਰਾ ਸੀ। ਉੱਥੇ ਹੀ ਲੈਣਾ ਸੀ। ਸਾਡਾ ਦਿਲ ਇੱਧਰ ਹੀ ਆ, ਸਾਨੂੰ ਸਾਰਾ ਨੇੜੇ ਆ ਨਾਲੇ ਗੁਰਦੁਆਰਾ ਸਾਹਿਬ, ਸਾਰੀ ਸਬਜ਼ੀ, ਪਾਣੀ ਜਾਂ ਕਿਤੇ ਕੋਈ, ਜਾਣਾ -ਆਉਣਾ ਸਭ ਨੇੜੇ ਆ
ਆ
ਵਿੱਚ ਵਿਚਾਲੇ ਹੋ, ਗੁਰੂ ਨਾਨਕ ਉੱਥੇ ਕਿਵੇਂ ਆ ਗੁਰੂ ਨਾਨਕ ਨਗਰ ਲੀਤਾ ਏ, ਹੁਣ ਬਹੁਤ ਦੂਰ, ਪੈਂਦਾ ਹੈ ਉੱਥੇ ਨਾਲੇ, ਦਲ -ਦਲ ਚ ਘਰ ਬਣੇ ਹੋਏ ਨੇ ਪਾਣੀ ਦੇ ਵੇ
ਹਾਂ, ਕਹਿੰਦੇ ਪਾਣੀ ਹਾਂ, ਕਹਿੰਦੇ ਪਾਣੀ ਆਦਾ ਨਾਲ ਕਹਿੰਦੇ, ਜਾਨਵਰ ਵੀ ਆਉਂਦੇ ਆ
ਪਿੱਛੇ ਪੂਰੇ ਜਾਨਵਰ ਨੇ ਜੀ, ਉਹ ਪਾਣੀ ਚ ਰੇਤੀ ਪਾਈ, ਹੋਈ ਹੈ ਉਦੋਂ ਤੇ ਘਰ ਖੜੇ ਕੀਤੇ ਹੈ ਨੇ, ਉਹ ਕਦੋਂ ਵੀ, ਥੱਲੇ ਨੂੰ ਜਾ ਸਕਦਾ
ਕਿੰਨੇ, ਮਹਿੰਗੇ -ਮਹਿੰਗੇ ਲਿੱਤੇ ਹੋਏ ਆ
ਹਮ-ਹਮ ਪੰਦਰਾ- ਪੰਦਰਾਾਂ ਲੱਖ ਦੇ
ਆਂ ਇੱਕ ਕਹਿੰਦੇ ਮੰਦਿਰ ਕੋਲ ਵੀ, ਇੱਕ ਫਲੈਟ ਬਣਦੇ ਪਏ ਨਾ ਮੰਦਰ ਕੌਲ,
ਕਿਹੜੇ, ਮੰਦਿਰ ਕੋ?
ਆਪਣਾ ਦੁਰਗਾ ਮੰਦਿਰ, ਕੋਲ
ਨਹੀਂ ਉੱਥੇ ਤਾਂ ਬਹੁ, ਵਧੀਆ ਬਣੇ ਹੋਏ ਨੇ
ਅੱਛਾ, ਤੀਹ- ਤੀਹ ਲੱਖ ਦਾ ਕਹਿੰਦੇ ਫਲੈਟ ਆ
ਹਮ -ਹਮ ਟੂ ਬੀ ਐਚ ਕੇ ਸਰਸਵਤੀ ਕੋਲੋਨੀ, ਉਥੇ ਇਹਨਾਂ ਦੇ ਗੁਲਾ ਰਾਜੇ ਸ਼ਲਮ ਦੇ, ਇਹਨਾਂ ਦੇ ਬਣਾਏ ਹੋਏ ਨੇ
ਵਧੀਆ, ਫਲੈਟ ਸਿਸਟਮ ਤੇ ਫਲੈਟ ਉਹ ਹੋਵੇ, ਥੱਲੇ -ਥੱਲੇ ਵਾਲੇ ਵਧੀਆ ਹੁੰਦੇ ਹਾਂ, ਉੱਪਰ ਵਾਲੇ ਤੋਂ ਬਸ, ਹਾਂ ਲਮਕ ਲ ਲਮਕ ਜਾਂਦਾ ਪਰ
ਨਾ ਕੋਈ ਕਿਸੇ ਨੂੰ ਬੁਲਾਉਂਦਾ, ਥੱਲੇ ਕਿਵੇਂ ਦਰਵਾਜ਼ੇ ਖੁੱਲੇ, ਹੁਣ ਬੰਦੇ ਬੁਲਾ ਵੀ ਲੈਂਦੇ ਇਥੇ ਐਵੇਂ ਨਈਂ ਗਾ, ਐ ਤੇ ਫਲੈਟ ਲੈ ਲਏ ਉੱਤੇ- ਥੱਲੇ ਬਹੁਤ ਔਖਾ ਵਾ
ਹਾਂ ਪਤਾ, ਥੱਲੇ ਵਾਲਿਆਂ ਨੂੰ ਇਹ ਫਾਇਦਾ ਹੈ ਜੇ, ਸਿਆਣਾ ਬੰਦਾ ਹੋਵੇ ਘਰੇ ਬੂਟੇ ਬਾਟੇ ਉਹਨਾਂ ਦਾ ਥੱਲੇ ਘੁੰਮਣੇ ਵਾਸਤੇ ਵੀ -ਵੀ ਠੀਕ ਆ, ਉੱਪਰ -ਉੱਪਰ ਵਾਲੇ ਦਾ ਬੰਦੇ ਬੂੜੇ ਤਾਂ, ਅੰਦਰ ਹੀ ਬੈਠੇ, ਬੈਠ -ਬੈਠ ਕੇ ਬੁਰਾ ਹਾਲ ਹੋ ਜਾਏਗਾ
ਹੂੰ!
ਕੁੜਿਆ ਉਹਨਾਂ ਦੇ ਕੋਲ ਤੁਰਿਆ ਨੀ ਜਾਂਦਾ ਤੁਰਿਆ ਨਹੀਂ ਜਾਣਾ।
ਹਾਂ! ਚਲੋ ਅੱਜ- ਕੱਲ ਤਾਂ ਲਿਫਟ ਦਾ ਵੀ ਹੈਗਾ ਵਾ ਪਰ। ਕਿਥੇ ਕਿਸੇ ਪਾਸੇ ਨਹੀਂ ਹੁੰਦੀਆਂ ਲਿਫਟਾਂ।
ਹਾਂ! ਓਹੀ ਨਾ।
ਉਹ ਔਖਾ ਹੁੰਦਾ ਨਾ ਹੋਰ ਦੱਸੋ।
ਹੋਰ ਪੰਜਾਬ ਆ ਕੇ ਗਏ ਤੁਸੀਂ?
ਆਏ ਸੀ ਅਸੀਂ, ਪਹਿਲਾਂ ਵੀ ਆਏ ਹਾ, ਇੱਕ- ਦੋ ਵਾਰ ਆ ਕੇ ਗਏ ਹਾਂ
ਹਰਿਮੰਦਰ ਸਾਹਿਬ
ਅਸੀਂ ਦੋ- ਤਿੰਨ ਵਾਰ ਜਾ ਕੇ ਆਏ ਹਾਂ
ਅੱਛਾ! ਚੰਨੀ ਉਹ ਨੀ ਆਈ ਤੁਹਾਡੀ ਪੈਣ ਨੀ ਆਈ ਹਨਾ
ਨਹੀਂ ਆਂਦੀ ਹੈ ਔਵੀ
ਅੱਛਾ! ਹਰਿਮੰਦਰ ਸਾਹਿਬ
ਹੋਰ ਅ ਹੋਰ ਦੱਸੋ ਜੀ ਕੀ ਹਾਲ ਚਾਲ ਹੈ ਘਰ ਸਭ ਤੁਹਾਡੀ ਕੁੜੀ- ਮੁੰਡਾ
ਅ ਮੂਵੀਜ਼ ਦੇਖਣ ਦੀ ਤਿਆਰੀ ਚੱਲਦੇ, ਕੱਲ ਪਰਸੋਂ ਜਾਵਾਂਗੇ, ਹੁਣ ਸਾਰੀ ਛੁੱਟੀ ਛੁਟੀ ਹੋਏ ਨਾ ਫਿਰ ਸਾਰੇ ਬੱਚੇ ਕਹਿੰਦੇ ਉਹ ਬੱਚਾ ਤਾਂ ਪਤਾ ਹੀ ਦੇਖਦੇ ਆ ਕਿ ਕਿ ਕੇਰੀ ਲੱਗੀ ਹੋਈ ਆ ਵੇਲਕਮ- ਵੇਲਕਮ ਵੀ ਲੱਗੀ ਹੈ ਕੋਈ
ਹੈਂ ਪੰਜਾਬ 'ਚ ਅੱਡ ਚੱਲਦੇ ਆ ਨਾ ਸ਼ੋ
ਵੇਲਕਮ ਟੂ ਜੰਗਲ ਕੋਈ, ਅਕਸ਼ੇ ਕੁਮਾਰ ਦੀ ਅਕਸ਼ੇ ਕੁਮਾਰ ਵੈਲਕਮ ਟੂ ਜੰਗਲ
ਮੈਨੂੰ ਵੀ ਨੀ ਪਤਾ ਹੈ ਬੱਚਾ ਉਹਨਾਂ ਨੂੰ ਸਭ ਅੱਛਾ ਅੱਛਾ ਵਧੀਆ ਨਾ ਹੋਰ ਠੀਕ ਆ ਪੈਣ ਜੀ ਫੇਰ ਕਰਦੇ ਆ। ਤੇ ਜਾਣਾ ਵੀ ਚਾਹੀਦਾ ਨਾਲੇ ਹੋਰ ਵੀ, ਗੁਰੂ ਘਰ ਸੁਣੋ, ਗੁਰੂ ਘਰ ਵੀ ਜਾਣਾ ਚਾਹੀਦਾ ਜੀ, ਸਤਿ ਸ੍ਰੀ ਅਕਾਲ
ਸਸ੍ਰ੍ਰੀ -ਕਾਲ ਗ ਗੁੱਡ ਨਾਈਟ
ਰੱਖਾ ਪੈਣ ਜੀ ਹੈਲੋ